ਸਤਿ ਸ਼੍ਰੀ ਅਕਾਲ ਮੰਮੀ ਹਾਂਜੀ। ਹਾਂਜੀ- ਹਾਂਜੀ ਠੀਕ -ਠਾਕ ਵਧੀਆ। ਵਾਹ ਗੁਰਪ੍ਰੀਤ ਨੇ ਕੰਮ ਲਾ ਦਿੱਤਾ ਹਨਾ
ਆਹੋ ਕੰਮ ਵਧਾ ਛ ਹੋਰ ਅੱਗੇ ਤਾਂ ਕਦੀ ਯਾਦ ਨੀ ਕੀਤਾ। ਅੱਜ ਤੱਕ ਫੋਨ ਨੀ ਕੀਤਾ ਹੈਗਾ।
ਕਹਿੰਦੇ ਉਂਝ ਤੇ ਬੰਦਾ ਯਾਦ ਕਰਦਾ ਨੀ ਗਾ।
ਕੇ ਮੈਂ ਤੇ ਆਨੀ ਆ। ਮੈਂ ਕਿਹਾ ਕੇ ਕਦੇ ਯਾਦ ਕੀਤਾ ਹੈਗਾ, ਤੇ ਹੁਣ ਪਾਪੇ
ਹਾਂ, ਸਹੀ ਗੱਲ
ਫਰੀ ਹੁੰਦੀ ਹੈ, ਤਾਂ ਕਿਤੇ ਸਲਾਈ- ਸਲੂਈ ਤੇ ਪੈਜਾ।
ਹਾਂ -ਹਾਂ।
ਤੇ ਕਿਤੇ ਧਿਆਨੇ ਲ, ਧਿਆਨੇ ਲੱਗ ਜਾਏ। ਹ ਨਹੀਂ ਮੈਂ ਤੇ ਸਿਮਰਨ ਤੇ ਬੈਠੀ ਸਾਂ। ਕਰ ਮੰਮੀ ਕਰ। ਫੇਰ ਮੈਂ, ਚੱਲ ਮੈਂ ਨਾ
ਮੈਂ ਵੀ ਸਗੋਂ ਵਹਿੰਦੀ ਪੀ ਸਾਂ, ਮੈਂ ਕਿਹਾ, ਮੇਰੇ ਕੋਲ ਤਾਂ ਨੰਬਰ ਵੀ ਨੀ ਹੈਗਾ, ਗਾ। ਆਂਹਦੀ ਸੀ ਨਾ ਹਾਂ। ਮੰਮੀ ਜਸ -ਜਸਲੀਨ ਨੇ ਟਾਸਕ ਪੂਰੇ ਕੀਤੇ ਨੇ ਸਾਰਿਆਂ ਦੇ।
ਉਹ, ਅੱਜ ਨਾਰਾਜ਼ ਹੀ ਹੋ ਗਈ ਆ।
ਕਾਹਤੋਂ, ਕਿ ਹੋਇਆ, ਸ
ਉਹ ਆਪਣਾ ਫੋਨ ਫੜਨ ਲੱਗੀ, ਤੇ ਉਹ ਆਖੇ ਆ ਕੇ ਸਕੂਲੋਂ ਫੋਨ ਲੈ ਲੈਂਦੇ ਨੇ ਉਹ। ਕੇ ਮੈਂ ਲੈਣਾ, ਜੋ ਤਾਂ ਕੇ ਮੈਂ ਲੈਣਾ, ਉਹ ਖਿੱਚਦੇ ਰਹੇ ਨੇ। ਫੋਨ ਪਿੱਛੋਂ ਵੀ ਥੱਲਿਓ ਮਾੜਾ ਜਿਹਾ ਖਰਾਬ ਹੋ ਗਿਆ, ਹੁਣ ਕੋਮਲ ਕੋਲ ਮਾੜਾ ਜਿਹਾ ਠੀਕ ਕਰਾ ਕੇ ਲਿਆਈ ਏ, ਆ । ਥੱਲੜੇ ਬਟਨ ਈ ਨਹੀਂ ਚੱਲਦੇ।
ਹਾਅ, ਦੱਸ
ਹੁਣ ਉਹਦੇ ਕੋਲ, ਕੋਮਲ ਕੋਲ ਮਾੜਾ ਜਿਹਾ, ਠੀਕ ਕਰਵਾ ਕੇ ਲਿਆਈ ਆ।
ਅੱਛਾ।
ਤੇ ਫੇਰ ਆਪਣਾ ਹੁਣ ਉਹ ਆਂਹਦੀ।
ਹੈੰ
ਉਹਨਾਂ ਦਾ ਪਿਓ, ਆ ਕੇ ਬਹਿ ਜਾਏਗਾ, ਪਾਣੀ ਨਹੀਂ ਪੁੱਛਦੇ।
ਹਾਂ -ਹਾਂ, ਹਾਂ।
ਫੋਨ ਚੁੱਕ ਲੈਂਦੇ ਨੇ, ਫੜ ਕੇ ਦੋਵੇਂ ਭੈਣ ਭਰਾ ਬਹਿ ਜਾਂਦੇ ਨ ਵਿੱਚ ਹੀ ਲਾ ਲੈਣਗੇ।
ਦੱਸ, ਚਲਾਉਂਦੇ ਹੋ ਫਿਰ ਦੁਪਹਿਰੀ?
ਨਹੀਂ, ਦੁਪਹਿਰੇ ਤੇ ਅਸੀਂ ਘੱਟ ਹੀ ਚਲਉਂਦੇ ਹਾਂ। ਕਦੀ ਹੋਇਆ, ਚਲੋ, ਰਾਤ ਨੂੰ ਤੇ ਚੱਲਦਾ। ਹੁਣ, ਸਾਰਿਆਂ ਘਰ ਹੋ ਗਏ ਨੇ।
ਨਹੀਂ, ਬਿੱਲ ਕਿੰਨਾ ਆਉਂਦਾ ਜੇ ਹੁਣ?
ਸਾਡਾ ਐਤਕੀਂ ਦੋ ਆਇਆ ਸੀ ਖਰੇ।
ਦੋ ਹਜ਼ਾਰ?
ਹਾਂ।
ਸਾਡਾ ਚਾਰ ਹਜ਼ਾਰੁ ਰੁਪਏ, ਤਿੰਨ ਏਸੀ ਨੇ, ਤਿੰਨੋ ਚੱਲਦੇ ਨੇ, ਫਿਰ ਰਾਤ ਨੂੰ। ਇਧਰ ਬੀਬੀ ਪਾਪੇ ਆਰ, ਏਧਰ ਬੀਬੀ ਪਾਪੇ ਅਰ, ਹੈਂ।
ਭਾਪੇ, ਅਰਾਂ ਦਾ ਵੀ-
ਹਾਂ, ਭਾਪੇ ਦੇ ਕਮਰੇ ਚ ਵੀ ਲੱਗਾ ਏ, ਮੇਰੇ ਆਲੇ ਚ ਵੀ, ਫਿਰ ਉਧਰ ਮੰਮੀ ਆਲੇ ਚ ਵੀ ਲੱਗਾ
ਫੇਰ ਤੇ ਆਉਣਾ ਹੀ ਇਨਾਂ, ਸਾਡਾ ਇਕੱਲੇ ਦਾ ਦੋ ਹਜ਼ਾਰ ਆ ਤੁਹਾਡੇ
ਪੈਰੀ ਹੀ ਇੱਕ ਚਲਾਉਂਨੇ ਆ, ਐਵੇ ਪਏ ਕਹੀਏ, ਸਾਰੇ ਫੇਰ ਇੱਕ ਕਮਰੇ ਚ ਹੀ ਹੋ ਜਾਂਨੇ ਆਂ ਰਾਤੀ ਫੇਰ ਆਪਣੇ -ਆਪਣੇ ਕਮਰਿਆਂ ਚ ਹੁੰਦੇ ਨੇ ਸਾਰੇ ਤਿੰਨੋ, ਚੌਲਦੇ ਨੇ ਫਿਰ
ਹਾਂ
ਹਮ
ਹੁਣ ਮੈਂ ਇਹਨਾਂ ਨੂੰ ਫੋਨ, ਫੋਨ ਹੀ ਨਹੀਂ, ਹਾਂ ਕੀ ਕਰਾ ਏ
ਹਾਂ ਠੀਕ ਆ, ਫਿਰ ਹੋਰ ਕੀ, ਨਹੀਂ ਸੁੱਤਾ ਜਾਂਦਾ ਅਲੱਗ- ਅਲੱਗ ਨਾਲੇ ਕੁਛ ਏਂਹਦੀ-
ਮੰਜੀਆਂ ਹਿਲਾਂੜੀਆ, ਨੇ ਹਿਲਾਈ ਜਾਓ।
ਠੀਕ ਹੈ ਵਧੀਆ ਐ, ਹੋਰ?
ਕਿਹੜਾ, ਇਥੇ ਨਵਾਂ ਕੰਮ ਏ
ਸੱਚੀ ਗੱਲ ਏ ਹੋਰ ਆਜੋ ਕਦੀ ਮਾਰ ਜੋ ਗੇੜਾ, ਆਂਦੇ ਈ ਨੀ ਹੈਗੇ ਤੁਸੀਂ ਤੇ ਹੁਣ
ਆਵਾਂਗੇ ਹੁਣ ਫੇਰ ਤੁਸੀਂ ਘਰੋਂ ਟੁੱਰ ਜਾਣਾ।
ਨਈ ਹੁਣ ਮੈਂ ਕਿੱਥੇ ਜਾਣਾ ਏ ਘਰੇ ਈ ਆ ਮੈਂ ਤੇ ਹੁਣ, ਹੁਣ ਤੇ ਕੋਈ ਨਾ ਕੋਈ ਇੱਕ ਅੱਧਾ ਜਣਾ ਰੈਂਦਾ ਹੀ ਰੈਂਦਾ ਘਰ ਹੋਰ, ਆਂਦੇ ਨੀ ਇੱਧਰ ਕਿਕੋ ਮਾਸੀ ਆਲ ਨੀ ਆਂਦੇ
ਨਾ ਕੋਈ ਨੀ ਆਂਦੇ, ਹੁਣ ਤੇ ਆਂਦੀ ਕੋਈ ਨੀ ਮੈ ਅੱਗੇ ਆ ਓ ਜਾਂਦੀ
ਤੇ ਇੱਧਰ ਬਾਬੇ ਵਾਲ ਵੀ ਨੀ ਆਂਦੇ
ਨਾ।
ਅੱਛਾ।
ਅੱਗੇ ਤੇ ਫੋਨ ਵੀ ਕਰ ਕੁਰ ਲੈਂਦੇ ਹਾ ਹੁਣ ਕਰਦੀਆਂ ਈ ਆਪਾਂ ਵੀ ਕਰਦੇ। ਮੈਂ ਵੀ ਛੁੱਟੀਆਂ ਕਰਕੇ ਕੋਣੀ ਆਈ
ਅੱਛਾ, ਹਾਂ ਸਈ ਗਲ ਐ, ਗਰਮੀ ਗਰਮੀ ਚ ਕੋਈ ਨਾ ਈ ਆਵੇ ਚੰਗਾ ਐ ਸਈ ਗੱਲ ਐ।
ਪਿਛਲੀ ਬਈ ਨਾ ਰਪਿੰਦਰ ਤੌਰ ਪਈ ਪੇਕੇ
ਹਾਂ।
ਭੈਣਾ ਵਿਕੀ ਦਾ ਘਰਵਾਲਾ ਵਿਕੀ ਜਦੋਂ ਮੈਂਥੜੀਆਂ ਸਾਰੇ ਯਾਦ ਐ। ਉਹ ਤੈਨੂੰ ਪਤਾ ਨਿੱਕੀ ਹੀ ਉਦੋਂ ਰੋਟੀ ਖਾਣਗੇ ਰਾਜੇ ਘਰ ਆਏ ਨੇ ਮੈਂ ਸੁੱਤੀ ਸੀ।
ਹਾਂ।
ਰੋਟੀ ਤੇ ਮੈਂ ਪਕਾਵਾਂਗੀ ਆਪ ਲੱਕੀਆਂ ਲੱਖਾਂ ਲਗ ਉਦਾ ਆ ਪਕਾਈ ਰੋਟੀ ਫੇਰ ਓ ਮੰਨ ਗਈ ਬ ਚੱਲ ਮੈਂ ਪਕਾਵਾਂ
ਹੂੰ-ਹੂੰ।
ਫੇਰ ਉਨੇ ਪਕਾਈ ਕੋਈ ਇੱਕੋ ਈ ਰੋਟੀ।
ਅੱਛਾ।
ਚਲੋ
ਆਓ ਲੈ ਜਾਵਾ, ਗਰਮੀ ਦੇ ਵਿੱਚਦੇ ਓਵੀ ਪੰਗਾ ਪੈ ਜਾਂਦਾ।
ਕੋਣੀ ਨੀ ਕਰਦੇ ਕੁ
ਹਾਂ। ਠੀਕ ਐ ਅਪਣੇ-ਅਪਣੇ ਘਰ ਸਗੋਂ ਵਦੀਆ ਗਰਮੀ ਚ ਟਿਕੇ ਰੈਣ
ਆਂ।
ਹੋਰ, ਠੰਡ ਇਚ ਥੱਲੇ ਹੋ ਜਾਂਦਾ ਵੀ ਚੱਲ ਕੋਈ ਆਵੇ ਗਰਮੀ ਚ ਨਾ ਅਪਣੇ ਘਰ ਦੀ, ਹਾਂ ਗਰਮੀ ਚ ਤੇ ਹੁੰਦਾ ਬਸ ਅਪਣੇ ਘਰ ਈ ਰਵੇ ਕੋਈ।
ਹੋਰ।
ਸਈ ਗਲ
ਚਲੋ ਕੋਈ ਆ ਗਿਆ ਤੇ ਠੀਕ ਹੁਨ ਬੈਂਕਲ ਆਈ ਏ। ਹੂੰ, ਐ ਪੰਜ, ਛੇ ਦਿਨ ਲਾ ਵੀ ਗੇ ਤੇ ਸੋਂਦੇ ਹਨ ਸੀਗੇ, ਆਹੋ।
ਆਹੋ ਏ ਸੀ ਥੱਲੇ ਸੋਂਦੀ ਹੋਨੀ ਏ, ਹਾਂ ਇੱਧਰ ਗੱਗੂ ਘਰ ਕੋਈ ਨਿਗਾ।
ਅੱਛਾ, ਕੁੱਲਰ ਐ। ਅੱਛਾ, ਤੇ ਹੈ ਤੇ ਹੈ ਸੀ ਓੱਨਾ ਘਰ।
ਓ ਸੋਨੀਆ ਲੈ ਗਈ ਏ ਅਪਨਾ।
ਆਏ ਹਾਏ ਉੱਨੇ ਨੀ ਛੱਡਿਆ ਕੁਛ ਵੀ ਤੇ।
ਹਾਂ ਇਹ ਫਿਰ ਇੱਧਰ, ਅਸੀ ਥੱਲੇ ਸੋਨੇ ਪਏ ਆ।
ਅੱਛ-ਅੱਛਾ, ਠੀਕ-ਠੀਕ।
ਤੇ ਓਨੂੰ ਬੈਡ ਤੇ ਈ ਛੱਡ ਤਾਂ ਤਿੰਨਾਂ ਜਣਿਆਂ ਨੂੰ। ਹਾਂ। ਮੈਂ ਕਿਹਾ ਤੇਰੀ ਮਾਮੀ ਆਂਦੀ ਏਨਾ ਬੇਡ ਥੋੜਾ ਹੋਣਾ ਨਾ ਪਵੇ ਤਿੰਨੇ ਜਨੇ ਸੋ
ਹਾ ਸਹੀ ਗੱਲ ਏ ਹੁਣ ਇੰਨੇ ਸਾਇਜ ਦਾ ਕਿੱਥੋ ਬਣਾਈਏ।
ਥੱਲੇ ਸੌਣਦੇ ਰਹੇ ਹਾਂ ਸਾਰੇ ਲੱਕੀ ਸੀ ਬਾਕੀ ਅਸੀ ਥੱਲੇ ਸਾ ਸਾਰੇ।
ਅੱਛਾਹਾ ਠੀਕ ਚਲੋ ਵਧੀਆ ਟੈਮ ਹੀ ਕੱਟਣਾ ਹੁੰਦਾ। ਵਧੀਆ ਏ।
ਕੋਈ ਨੀ ਆਏ ਸੀ ਅੱਗੇ ਸੀ ਅਸੀ ਹੁਣ ਨਾ ਦੋ ਤਿੰਨ ਕੁ ਵਜੇ ਬੰਦ ਕਰ ਲੈਂਨੇਂ ਆ।
ਰਾਤ ਨੂੰ।
ਰਾਹ ਚ ਤੜਕੇ।
ਅੱਛਾ।
ਤਿੰਨ ਚਾਰ ਵਜੇ ਬੰਦ ਕਰਦੇ ਨੇ ਹੁਨ ਉਹਨਾਂ ਦੇ ਹੋਨੇਂ ਆ ਘਰੇ ਛੇ ਵਜੇ
ਹਾਂ ਸਹੀ ਗੱਲ ਓਹ ਆਦਤ ਪੈ ਜਾਂਦੀ ਏ ਨਾ ਸਾ ਸਾਡੇ ਆਪ ਹੀ ਸਵੇਰੇ ਜਾ ਕੇ ਹੁੰਦੇ ਨੇਂ ਚਾਰ ਪੰਜ ਵਜੇ ਜਾ ਕੇ, ਸਾਰੀ ਰਾਤ ਚਲਦੇ ਨੇਂ। ਸਾਰੀ ਰਾਹ ਬੀਬੀ ਔਰ ਸਗੋ ਕਰ ਲੈਂਦੇ ਨੇ ਆਪਣਾ ਸਾਡੇ ਤੇ ਚੱਲਦੇ ਨੇ ਸਵੇਰ ਤੱਕ। ਜਦੋ ਤੱਕ ਅਸੀ ਉੱਠਦੇ ਨੀ ਹੈਗੇ।
ਆਹ ਫੇਰ ਅਸੀ ਵਿੱਚ ਬੰਦ ਕਰ ਲਈ ਨਾ ਮਲਬ ਕੀ ਆਪੇ ਹੀ ਹੁਣ ਕਹਿੰਦਾ ਪਿਆ ਮੈਂ ਅਵਾਜਾ ਮਾਰਦੀ ਸਾ ਹੁਣ ਨੀ ਮੈਂ ਮਾਰਦੀ ਵਾਜ਼ਾ।
ਹਾਂ ਸਹੀ ਗੱਲ।
ਮੈਂ ਤੇ ਮੋਨਾ ਚੁੱਪ ਕਰਕੇ ਉੱਥੇ ਕੰਬਲ ਲੈ ਕੇ
ਸਹੀ ਗੱਲ ਏ ਆਪੇ ਕਰੋ ਨਾ ਕਰੋ। ਹਾਂ ਸਹੀ ਸਿਰ ਘਪਾਈ ਕਰਨੀ ਪਈ ਹਾਂ ਸਹੀ ਗੱਲ ਏ ਗੁੱਸਾ ਲੱਗ
ਫਿਰ ਮੈਂ
ਅੱਛਾ ਚਲ ਵਧੀਆ ਆਪਨਾ।
ਕਦੀ ਦੋ ਤੋ ਢਾਈ ਵਜੇ ਕਰਨਾ ਕਦੇ ਤਿੰਨ ਵਜੇ ਕਰਨਾ ਕਦੇ ਚਾਰ ਵਜੇ
ਹਮ।
ਉਹਦੋ ਕਰ ਛੱਡ।
ਅੱਛਾ।
ਆਪਾ ਪਏ ਰਹਿਨੇ ਆ ਕੰਬਲ ਲੈ
ਠੀਕ ਹੈ ਤੁਹਾਨੂੰ ਕੀ ਲੋੜ ਪਈ ਏ ਸਹੀ ਗੱਲ ਹੈ। ਹੋਰ ਸੱਚੀ ਗੱਲ ਹੈ, ਕੁਟੀਆ ਨੀ ਜਾਂਦੇ ਫਿਰ।
ਕੁਟੀਆ ਤੇ ਜਾਨਾ ਈ ਹੁਨ ਪਾਠ ਤਰੀ ਦੇ ਨੇ ਅੱਠ ਤਰੀ
ਅੱਛਾ ਉਹ ਹੋਨੀ ਬਰਸੀ ਹੈ ਨਾ।
ਹਾਂ, ਨਹੀਂ।
ਹਾਂ।
ਆਹੋ ਸੱਚ ਬਿਆਸ ਪੂਜਾ ਆਹੋ ਕਿੰਨੇ ਤਰੀਕ ਦੀ ਹੁੰਦੀ ਏ।
ਇਹ ਉਨਤੀ ਤਰੀਕ
ਉਨਤੀ ਤਰੀਕ ਲਾਸਟ ਚ ਹੈ।
ਅੱਠ ਨੂੰ ਪਾਠ ਧਰੀ ਜਾਣੇ ਨੇ ਇੱਕੀ ਦਿਨ ਧਰਿੰਦੇ ਨੇ ਨਾ।
ਅੱਛਾ
ਹਾਂ
ਬਿਆਸ ਪੁੱਜਾ ਦੇ?
ਬਿਆਸ ਪੂਜਾ ਦੇ ਕੋਈ ਵੀ ਪ੍ਰੋਗਰਾਮ ਹੋਵੇ ਨਾ ਹਫ਼ਤੇ ਦਾ ਖੁਲਾ ਪਾਠ ਤਰੀਦਾ ਹਫ਼ਤੇ ਦਾ ਫੇਰ ਉਹ ਭੋਗ ਪੈ ਜਾਂਦਾ ਫੇਰ ਦੂਜਾ ਤਰੀ ਜਾਂਦਾ।
ਅੱਛਾ-ਅੱਛਾ, ਅੱਛਾ ਫੇਰ ਤੁਸੀ ਜਾਓਗੇ ਤੁਸੀ ਜਾਣਾ ਫੇਰ।
ਹੋਰ ਜਾਣਾ ਲੱਤ ਦੀ ਦਵਾਈ ਲੈ ਕੇ ਤੇ
ਹਾਂ ਦਵਾਈ ਦੁਵਾਈ ਲੈ ਕੇ ਜਾਇ ਜੇ ਆਹੋ ਆਪਣੀ ਹੂੰ। ਅੱਛਾ
ਤੇ ਫਿਰ ਸਤਾਈ ਤਰੀਕ ਨੂੰ ਪਾਠ ਵਡਾ ਧਰੀ ਜਾਂਦਾ।
ਅੱਛਾ ਹੂੰ।
ਸਤਾਈ ਨੂੰ ਵੱਡਾ ਪਾਠ ਤਰੀ
ਠੀਕ ਠੀਕ ਵਧੀਆ
ਸੰਗਤ ਹੁਣ ਨਾ ਇਥੇ ਸੰਗਤ ਬੜੀ ਆ ਰਹੀ ਏ ਕਿ ਮਹਾਰਾਜ ਦਾ ਜਨਮਦਿਨ ਇੱਕ ਸੌ ਪੱਚੀਸ ਵਾਂ ਸਾਲ ਮਨਾਉਣਾ ਏ।
ਅੱਛਾ ਐਤਕੀ ਇਸ ਵਾਰ
ਇਸ ਵਾਰ ਆਜੀ
ਅੱਛਾ ਹਾਂ ਦੇਖਾਂਗੇ ਚੱਲ ਦੇਖਾਂਗੇ।
ਮਾਗੀ ਵਾਲੇ ਦਿਨ ਬੜਾ ਵੱਡਾ ਪ੍ਰੋਗਰਾਮ ਉ ਸ਼ਾਹਬਾਦ।
ਅੱਛਾ
ਬਹੁਤ ਵੱਡਾ ਪ੍ਰੋਗਰਾਮ ਕਰਨਾ ਏ। ਇੱਕ ਸੌ ਪੱਚੀਵਾ ਮਨਾਉਣਾ ਏ ਨਾ। ਤੇ ਹੁੰਦਾ ਏ ਨਾ ਉੱਥੇ। ਫੋਟੋ ਮਚਾਰੇ
ਹੂੰ ਹੂੰ ਹੂੰ
ਐਤੀ ਸ਼ਾਹ ਬਰਮਾ
ਅਛਾ ਜਾਂਦੀਆਂ ਨੇ ਬੱਸਾਂ ਹੂਣ ਵੀ। ਬੱਸਾਂ ਜਾਂਦੀਆਂ ਨੇ ਹੁਨ ਵੀ ਕੁਟਿਆ ਦੇ ਜਿਵੇਂ ਟੋਟੋ ਮੰਜ਼ ਦੇ ਕਿੱਥੇ ਲੈ ਕੇ ਜਾਂਦੀਆਂ ਨੇ।
ਹਾਂ ਜਾਂ ਹੁਣ ਗਈ ਸੀ ਲਾਸਟ ਪਾਸ
ਛੁਟੀਆਂ ਚ ਗਏ ਸੀ ਹੋ ਤੁਸੀਂ ਪਹਿਲੇ।
ਕੋਈ ਨੀ ਗਏ ਕੋਈ ਏ ਨਾ ਏ ਕਹਿੰਦੇ ਸੀ ਪਹਿਲੋਂ ਜਾਵਾਂਗੀ ਇਹ ਵੀ ਨਾ ਗਈ ਤੇ ਮੇਰੀ ਵੀ ਲੱਤ ਕਰਕੇ
ਹਾਂ ਸਗੋ ਛੁੱਟੀਆਂ ਸੀ ਗਿਆਂ ਚੱਲੋ ਘੁੰਮ ਘਮ ਆਂਦੇ।
ਹੁਣ ਆਪਣਾ ਇੱਥੇ ਮਨਾਉਣਾ ਏ ਜਨਮ ਦਿਨ। ਤੇ ਫੇਰ ਆਪਣਾ
ਅੱਛਾ
ਸੰਗਤ ਇੱਥੇ ਵੀ ਬੜੀ ਆਉਂਦੀ ਏ, ਬੜੀ ਸੰਗਤ ਆਉਂੲੈ ੲੈ
ਤੇ ਇੱਥੇ ਮਨਾਉਣਾ ਏ ਨਾ ਸ਼ਾਹਬਾਦ।
ਅੱਛਾ ਚਲੋ ਵਧੀਆ ਆਪਣਾ ਸੰਗਤ ਬੜੀ ਜਾਂਦੀ ਏ ਖੈਰ
ਇੱਕ ਸੌ ਪੱਚੀ ਵਾ ਸਾਲ ਮਣਾਉਣਾ ਤੇ ਬੜੀ ਸੰਗਤ ਆ
ਹੂੰ ਹੂੰ ਠੀਕ ਫੇਰ ਹੋਣੀ ਹੁਣੀ ਆਉਂਢੀ ਏ।
ਹਾਂ ਸਗਂਤ ਹੁਣੇ ਹੀ ਜਿਵੇਂ ਨਾ ਪੰਜਾਬ ਵਿੱਚ ਜਿਵੇਂ ਟੁੱਟਮ ਜਾ ਵਾਰੀ ਲੱਗ ਜਾਂਦੀ ਹੁੰਦੀ ਸੀ ਵੀ ਹਫ਼ਤੇ ਦੀ ਇਸ ਪਿੰਡ ਦੀ ਵਾਰੀ ਏ।
ਅੱਛਾ-ਅੱਛਾ-ਅੱਛਾ, ਠੀਕ- ਠੀਕ-ਠੀਕ।
ਤੇ ਉਹ ਫਿਰ ਹਫ਼ਤੇ ਤੇ ਬੱਸਾਂ ਲੈਣ ਜਾਂਦੀਆਂ ਨੇ ਕੁ
ਅੱਛਾ ਵਧੀਆ ਫਿਰ ਤੇ। ਤੁਸੀਂ ਵੀ ਲਓ ਦਵਾਈ ਦਵਈ ਫਿਰ ਤੇ। ਤੁਸੀਂ ਵੀ ਜਾਓ ਨਾਲਾਂ ਨੂੰ ਵੀ ਲੈਜ ਕਰੋ ਆਪਣੀ ਭੈਰ ਨੂੰ। ਕਿਤੇ ਰੱਬ ਦਾ ਨਾਮ ਲੈ ਲਏ ਕਿਥੇ ਉਹ ਵੀ ਗੋਏ ਤ ਉਹਨੂੰ ਛੁਟਕਾਰਾ ਮਿਲੇ ਜਾਂ ਜਾਂਦੀ ਨਹੀ ਹੈਗੀ। ਅਸੀਂ ਤੇ ਕਹਿੰਦੀ ਆ ਚਲ ਕੁਟੀਆ ਚੱਲ ਲਾਆਗਾ ਦੋ ਚਾਰ ਦਿਨ ਲਾ ਜਾਂਦੀ ਨਹੀ ਹਮ। ਬੱਸ ਨ ਰਹਦੀ ਹੈਗੀ ਕਿਤੇ
ਹੋ ਨ ਜਾਂਦੀ ਸੀ।
ਹਮਮ ਚੱਲ
ਸਤਿ ਸ੍ਰੀ ਅਕਾਲ।
ਠੀਕ ਸਤਿ ਸ਼੍ਰੀ ਅਕਾਲ।